ਜਦੋਂ ਕਿ ਸਤਿ ਸ਼੍ਰੀ ਅਕਾਲ ਜੀ ਅਹ ਕੀ ਹਾਲ ਚਾਲ ਨੇ ਬਸ ਵਧੀਆ ਹਾਂਜੀ
ਹੋਰ ਜੀ ਕੀ ਕਰ ਰਹੇ ਸੀ
ਬਸ ਕੁਛ ਨਹੀਂ ਫ੍ਰਰੀ ਟਿਊਸ਼ਨਸ ਲੈ ਰਹੀ ਸੀ
ਅੱਛਾ ਜੀ
ਹਾਂਜੀ
ਹੋਰ ਦੱਸੋ ਜੀ
ਬਸ ਤੁਸੀਂ ਕੀ ਕਰ ਰਹੇ ਸੀ
ਬਸ ਬੈਠੇ ਹੁਣੇ ਫਰੀ ਹੋਏ ਆ ਬਸ
ਓਕੇ ਓਕੇ ਹਾਂਜੀ ਹਾਂਜੀ ਵਧੀਆ ਗੱਲ ਹੈ
ਅੱਛਾ
ਹੋਰ ਸੁਣਾਓ
ਬਸ ਜੀ ਮੌਸਮ ਤਾਂ ਗਰਮੀ ਹੈਗੀ ਸੀ ਅੱਜ ਬਹੁਤ ਜ਼ਿਆਦਾ
ਹਮ ਸਾਡੀ ਬਾਰਿਸ਼ ਆ ਰਹੀ ਸੀ ਹੁਣ ਅੱਛ ਹੀ ਹੋਇਆ ਮੌਸਮ ਧੁੱਪ ਜਿਹੀ ਆਈ ਦੀ ਹੈ ਸਵੇਰ ਤੱਕ ਤੇ ਠੀਕ ਸੀ
ਕੱਲ ਤਾਂ ਬਾਰੀ ਇਧਰ ਵੀ ਆਈ ਸੀ ਮਤਲਬ ਕਿ ਕੱਲ ਤੋਂ ਤਿੰਨ ਘੰਟੇ ਬਰਸਾਤ ਆਈ ਸੀ ਤੇ ਉਸ ਤੋਂ ਬਾਅਦ ਸਾਰਾ ਮੌਸਮ ਉਵੇਂ ਉਵੇਂ ਹੋ ਗਿਆ ਹੁਣ ਵੀ ਧੁੱਪ ਨਿਕਲੀ ਸੀ ਅੱਜ ਵੀ ਸਵੇਰੇ ਥੋੜ੍ਹਾ ਜਿਹਾ ਬਣਿਆ ਸੀ ਬਰਸਾਤ ਦਾ ਮੌਸਮ ਬਰਸਾਤ ਤਾਂ ਹੀ ਨਹੀਂ
ਹਾਂਜੀ ਹਾਂਜੀ
ਹੁਣ ਗਰਮ ਮੌਸਮ ਆ ਜਾ ਬਸ ਗਰਮੀ ਪੈਗੀ ਪੂਰੀ ਹੈ ਫੇਰ
ਹਮ ਇੱਧਰ ਵੀ ਬਹੁਤ ਜ਼ਿਆਦਾ ਗਰਮੀ ਹੋਈ ਤ ਹੈ
ਹਾਂਜੀ
ਹੋਰ ਦੱਸੋ
ਕਿੱਦਾਂ ਹੋਰ
ਬਸ ਵਧੀਆ ਹੋਰ ਤੁਸੀਂ ਕੀ ਇਸ ਸੋਚਦੇ ਹੋਏ ਸੋਸ਼ਲ ਮੀਡੀਆ ਬਾਰੇ ਸੋਸ਼ਲ ਮੀਡੀਆ ਆ ਵਧੀਆ ਹੈ ਕਿ ਨਹੀਂ ਮੈਂ ਕਿਹਾ ਸੋਸ਼ਲ ਮੀਡੀਆ ਵਧੀਆ ਹੈ ਕਿ ਨਹੀਂ
ਬਹੁਤ ਵਧੀਆ ਵੀ ਹੈ, ਠੀਕ ਹੀ ਹੈ, ਬਸ ਕੀ ਕਹਿ ਸਕਦੇ ਹੁਣ ਠੀਕ ਵੀ ਹੈ ਨਹੀਂ ਵੀ ਹੈ ਜ਼ਿਆਦਾ ਯੂਜ ਕਰੋ ਤੇ ਸਹੀ ਨੀ ਹੈ
ਤੁਹਾਡੇ ਆਈਡੀਆ ਨਾਲ ਕੀ ਹੋ ਸਕਦਾ?
ਸਾਡੇ ਇਡਾ ਦਾ ਬਸ ਠੀਕ ਹੀ ਆ, ਮਤਲਬ ਵਿਹਲੇ ਬੰਦੇ ਵਾਸਤੇ ਠੀਕ ਆ ਜਿਹੜਾ ਕੁਝ ਕਰਦਾ ਨੀ ਨਾ ਫਰੀ ਟਾਈਮ ਪਾਸ ਕਰਨ ਵਾਸਤੇ ਸਹੀ ਹੈ,
ਬਸ ਇਹੀ ਹੈ ਸੋਸ਼ਲ ਮੀਡੀਆ ਚ' ਅੱਜ ਕੱਲ੍ਹ ਸਾਨੂੰ ਬੈਨੀਫਿਟ ਵੀ ਬੜੇ ਨੇ ਉਹਦੇ
ਫਾਇਦੇ ਵੀ ਹੈਗੇ ਨੇ ਬਹੁਤ ਫ਼ਾਇਦੇ ਨੇ ਨੁਕਸਾਨ ਵੀ ਨੇ, ਫ਼ਾਇਦੇ ਵੀ ਬਹੁਤ ਨੇ ਹਾਂਜੀ ਦੋਨੋ ਚੀਜ਼ਾਂ ਨੇ ਨਾ
ਹਾਂਜੀ-ਹਾਂਜੀ, ਸਾਨੂੰ ਅਪਡੇਟ ਨਿਊਜ਼ ਮਿਲ ਜਾਂਦੀਆਂ ਨੇ ਡੇਲੀ ਦੀਆਂ
ਹਾਂ ਸਾਰਾ ਉਹ ਉਰੇ ਪਰੇ ਦਾ ਸਾਰਾ ਪਤਾ ਲੱਗਦਾ,
ਹਾਂਜੀ ਬਿਲਕੁਲ, ਬਿਲਕੁਲ ਇੱਕ ਤਰਫੋ ਉਹ ਵਧੀਆ ਵੀ ਹੈ ਹੁਣ ਸਾਡੇ ਲਈ ਤੇ
ਲਈ ਅੱਜ ਨਾਲ ਤੇ ਵਧੀਆ ਹੈਗਾ ਨਾ ਜੀਵ ਦਾ ਮਤਲਬ ਪਾਸ ਦਾ ਸਾਰਾ ਪਤਾ ਲੱਗਦਾ ਕਿ ਅੱਜ ਕਿੱਧਰ ਕੀ ਹੋਇਆ ਉਸ ਹਿਸਾਬ ਨਾਲ ਤੇ ਵਧੀਆ ਵੀ ਹੈ।
ਬਿਲਕੁਲ ਹੁਣ ਆਪਾਂ ਮੈਂ ਟੀਚ ਕਰਦੀ ਹਾਂ ਨਾ ਤੇ ਸਾਡੇ ਸਕੂਲੇ ਹੁਣੇ ਐਲਈ ਡੀ ਲਗਾ ਦਿੱਤੀ ਉਹਨਾਂ ਨੇ ਜਿਹੜੀ ਆ ਅਡਵਾਂਸ ਟੈਕਨੋਲੋਜ ਆ ਗਈਆਂ ਨੇ ਜਿਹੜੀਆਂ ਤੇ ਉਹ ਟੱਚ ਕਰਕੇ ਚੱਲੇਗੀ ਸਕਰੀਨ ਜਿਵੇਂ ਆਪਾਂ ਫੋਨ ਯੂਜ ਕਰਦੇ ਹਾਂ ਨਾ
ਹਾਂਜੀ, ਹਾਂਜੀ, ਹਾਂਜੀ,
ਉਸ ਤਰ੍ਹਾਂ ਹੀ ਹੈਗੀ ਹੈ ਬਿਲਕੁਲ, ਤੇ ਬੱਚਿਆਂ ਦਾ ਇੰਟਰਸਟ ਇੰਨਾ ਵਧੀਆ ਬੈਠਿਆ ਨਾ ਗਾ ਉਹਨਾ ਤੇ ਉਹਨਾਂ ਦਾ ਵੀ ਮਨ ਕਰਦਾ,
ਹਾਂ ਬੱਚੇ ਵੀ, ਬੱਚੇ ਫੋਨ ਹੀ ਦੇਖਦੇ ਨੇ ਉਹ ਵੀ ਫੋਨ ਹੀ ਸਮਝਦੇ ਨੇ ਸਾਮਣੇ ਹੀ ਫੋਨ ਹੀ ਲੱਗਿਆ ਹੈ
ਹਾਂ ਔਰ ਮਤਲਬ ਇੰਨਾ ਵਧੀਆ ਸਿਸਟਮ ਹੈ ਨਾ, ਬੜੇ ਵਧੀਆ ਵਧੀਆ ਝਰਨਿਆਂ ਦੇ ਵਿੱਚ,
ਹਾਂਜੀ,
ਕਿਉਂਕਿ ਅਡਵਾਂਸ ਟੈਕਨੋਲੋਜੀ ਅੱਜ ਕੱਲ੍ਹ ਬਹੁਤ ਜਿਆਦਾ ਵੱਧ ਗਈਆਂ ਨੇ
ਬਿਲਕੁਲ, ਬਿਲਕਲ
ਸਾਰੇ ਬੱਚੇ ਵੀ ਐਡਵਾਂਸ ਨੇ,
ਬੱਚੇ ਤੇ ਮੈਂ ਕਹਿੰਦਾ, ਬਸ ਬੱਚਾ ਇੱਕ ਸਾਲ ਡੇਢ ਸਾਲ ਟੱਪਿਆ ਨੀ ਤੇ ਉਹਨੂੰ ਫੋਨ ਜ਼ਰੂਰ ਚਾਹੀਦਾ ਜੀ, ਫੋਨ ਚਾਹੀਦਾ ਉਹਨੂੰ ਚਲਾਉਣ ਵਾਸਤੇ ਜੀ,
ਬਸ ਅੱਜ ਕੱਲ ਦੇ ਬੱਚਿਆਂ ਨੂੰ ਫੇਰ ਪੇਰੈਂਟਸ ਵੀ ਧਿਆਨ ਨੀ ਨਾ ਦਿੰਦੇ,
ਹਾਂਜੀ ਹਾਂਜੀ ਨੁਕਸਾਨ ਤਾਂ ਹੈਗਾ ਹੀ ਆ ਉਸ ਚੀਜ਼ ਦਾ ਤਾਂ ਨੁਕਸਾਨ ਹੈ ਹੀ ਹੈ,
ਉੱਤਮ ਆਹੋ ਪੇਰੈਂਟਸ ਵੀ ਕਹਿ ਦਿੰਦੇ ਆ ਚਲੋ ਰੋਟੀ ਨੀ ਖਾਈ ਚੱਲ ਲੈਲਾ ਦੋ ਮਿੰਟ ਫੋਨ ਲੈਲਾ
ਹਾਂ ਹਾਂ ਰੋਟੀ ਖਾ ਲੇ ਅਸੀਂ ਬਣਨੇ ਹਾਂ ਫੋਨ ਚਲਾਂਦਾ
ਹਾਂ ਹੂੰ ਬਸ ਉਹੀ ਹੈ ਨਾ ਬਸ ਐਵੇਂ ਥੋੜਾ ਥੋੜ੍ਹਾ ਕਰਦੇ ਕਰਦੇ ਫੇਰ ਹੋਰ ਵਿਗੜ ਜਾਂਦੇ ਨੇ ਉਹ
ਹਾਂਜੀ, ਹਾਂਜੀ, ਹਾਂਜੀ ਮੈਂ ਤਾਂ ਕਹਿ ਰਿਹਾ ਉਸ ਚੀਜ਼ ਦਾ ਨੁਕਸਾਨ ਵੀ ਤਾਂ ਹੈਗਾ ਇਹ ਨੁਕਸਾਨ ਇਹੀ ਹੈਗਾ ਬਸ
ਬਿਲਕੁਲ ਬਸ ਹੁਣ ਤੇ ਸਕੂਲ ਓਪਨ ਹੋ ਗਏ ਨੇ ਹੁਣ ਆਪਣਾ ਆਪਣਾ ਜਾਏਗੇ
ਬਸ ਸਕੂਲ ਚਲ ਗੇ ਹੁਣ ਤਾਂ
ਬੜਾ ਪਰੇਸ਼ਾਨ ਕੀਤਾ ਇਹਨਾਂ ਨੇ ਛੁੱਟੀਆਂ ਚ'ਕਦੀ ਐ ਬਣਾਓ, ਕਦੇ ਉਹ ਬਣਾਓ।
ਅੱਛਾ ਜੀ,
ਬਸ ਆਪਣਾ ਕੋਈ ਦੇਖ ਲੈਂਦੇ ਸੀ ਫੋਨ ਵਿੱਚੋਂ,
ਹਾਂ ਬਸ ਉਹ ਯੂ ਟਿਊਬ ਦਾ ਹੈਗਾ ਨਾ, ਯੂ ਟਿਊਬ ਦੇਖ ਲਿਆ ਜੋ ਵੀ ਮਨ ਕਰ ਰਿਹਾ ਬਣਾ ਲਿਆ ਓਹਤੋ ਦੇਖ ਕੇ
ਹਾਂ ਇਹੀ ਕਹਿੰਦੇ ਕਿ ਇਹੀ ਸੇਮ ਹੀ ਬਣਨੀ ਚਾਹੀਦੀ। ਕੋਲ ਖੜੇ ਹੋ ਕੇ ਬਣਵਾਉਂਦੇ ਨੇ।
ਅੱਛਾ
ਕਿ ਇਹੀ ਇਹੀ ਸੇਮ ਚੀਜ਼ ਹੋਣੀ ਚਾਹੀਦੀ ਏ ਇਹੀ ਇਹੀ ਵਿੱਚ ਰਹਿਣਾ ਚਾਹੀਦਾ ਏ। ਫਿਰ ਬਣਾਉਣਾ ਪੈਂਦਾ ਹੈ ਕੀ ਕਰੀਏ।
ਜਾਣਾ ਪੈਂਦਾਈ ਹੈ। ਬਿਲਕੁਲ
ਬਸ ਹੁਣ ਤੇ ਸਕੂਲ ਓਪਨ ਹੋ ਗਏ ਨੇ ਹੁਣ ਆਪਣੇ ਆਪਣੇ ਆਰੇ ਲੱਗੇ ਦੇ ਨੇ।
ਹਾਂਜੀ ਹਾਂਜੀ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ।
ਹਾਂਜੀ ਮੈਂ ਟੀਚ ਕਰਉਂਦੀ ਹਾਂ।
ਅੱਛਾ ਜੀ।
ਹਾਂਜੀ
ਠੀਕ ਹੈ ਠੀਕ ਹੈ
ਹਾਂਜੀ ਹਾਂਜੀ
ਕੌਣ ਹੈਗਾ ਫੈਮਿਲੀ ਚ ਕੌਣ ਕੌਣ ਹੈਗਾ ਫੈਮਲੀ ਚ
ਫਾਦਰ ਮਦਰ ਨੇ, ਦਾਦੀ ਜੀ ਨੇ, ਬ੍ਰਦਰ ਏ,
ਅੱਛਾ ਜੀ
ਹਾਂਜੀ, ਹੋਰ ਤੁਸੀਂ ਕੀ ਕਰ ਰਹੇ ਸੀ?
ਬਸ ਆਪਣਾ ਥੋੜਾ ਜਿਹਾ ਕੰਮ ਹੈਗਾ ਛੋਟਾ ਮੋਟਾ ਜਿਹਾ ਕੰਮ ਹੈਗਾ ਫਾਈਨੈਂਸ ਦਾ
ਓਕੇ ਓਕੇ ਵਧੀਆ ਗੱਲ ਹੈ, ਵਧੀਆ ਏ, ਬੈਂਕਿੰਗ ਦੀ ਲਾਈਨ ਵੀ ਅੱਛੀ ਹੈਗੀ ਵੈਸੇ।
ਹਾਂਜੀ
ਮੈਂ ਕਿਹਾ ਲਾਈਨ ਵੀ ਅੱਛੀ ਹੈਗੀ ਏ।
ਹਾਂ ਠੀਕ ਹੈ ਸਭ ਆਪਣੀ ਜਗ੍ਹਾ ਸਹੀ ਹੈਗੇ ਹੈ।
ਹੂੰ, ਸਹੀ ਗੱਲ ਏ ਹੋਰ ਕੁਕਿੰਗ ਵਗੈਰਾ ਕਰ ਲੈਂਦੇ ਹੋ।
ਨਾ ਨਾ ਜੀ ਅਜ ਕੁਛ ਵੀ ਨੀ ਜੀ। ਕੁਕਿੰਗ ਵਗੈਰਾ ਕੁਛ ਨਹੀ ਜੀ ਹਾਂਜੀ
ਤੀ ਆ
ਤੁਹਾਡੇ ਕੀ ਮਨਪਸੰਦ ਕੀ ਹੈਗਾ ਜੇ ਫੇਵਰਿਟ ਕੋਈ ਚੀਜ਼ ਕੁਕਿੰਗ- ਕੁਕਿੰਗ ਕਰ ਲੈਂਦੇ ਤੁਸੀਂ ਤੇ ਕੀ ਬਣਾਉਂਦੇ ਹੋ।
ਫੇਵਰੇਟ 'ਚ ਮੇਰੇ ਰਾਜਮ ਚਾਵਲ ਹੀ ਨੇ।
ਅੱਛਾ ਜੀ
ਬਸ ਬਾਕੀ ਬਾਕੀ ਖਾ ਲੈਂਦੇ ਹਾਂ ਬਟ ਇੰਨਾ ਟੇਸਟੀ ਨਹੀਂ ਕੋਈ ਸਮਾਨ ਲੱਗਦਾ ਰਾਜਮਾ ਚਾਵਲ ਹੀ ਫੇਵਰੇਟ ਨੇ।
ਅੱਛਾ ਜੀ
ਬਸ ਵੈਸੇ ਜੋ ਬੱਚੇ ਕਹਿੰਦੇ ਨੇ ਫਿਰ ਉਹ ਬਣਾ ਲੈਂਨੇ ਆਂ। ਜੋ ਵੀ ਉਹਨਾਂ ਦੇ ਮਨ ਕਿਉਂਕਿ ਹੁਣ ਸਾਡੀ ਮਨਪਸੰਦੀ ਤਾਂ ਚੱਲੇਗੀ ਨੀ। ਹੁਣ ਤੇ ਬੱਚਿਆਂ ਦੀ ਮਨਪਸੰਦ ਚੱਲਣੀ ਏ ਫੇਰ ਤੇ ਬੱਚੇ ਜਿਵੇਂ ਕਹਿੰਦੇ ਨੇ ਫਿਰ ਉਵੇਂ ਬਣਾਉਂਨੇ ਹਾਂ ਫਿਰ ਆਪਾਂ ਵੀ ਖਾ ਲੈਂਦੇ ਆਂ ਉਹੀ ਸੇਮ ਚੀਜ਼।
ਹਾਂਜੀ ਹਾਂਜੀ ਖਾਣੀ ਪੈਂਦੀ ਏ।
ਹੂੰ ਪਹਿਲੇ ਮੈਂ ਕੁਕਿੰਗ ਵਿਚ ਬਿਲਕੁਲ ਇੰਟਰਸਟ ਨਹੀਂ ਸੀ ਮੇਰਾ ਤੇ ਮੈਨੂੰ ਤੇ ਬਿਲਕੁਲ ਪਸੰਦ ਨਹੀਂ ਸੀ ਕੁਕਿੰਗ ਕਰਨਾ ਸਾਰੇ ਦਿਨ ਰਸੋਈ ਚ ਖੜੇ ਰਹਿਣਾ। ਲੇਕਿਨ ਹੁਣ ਕੀ ਕਰੀਏ ਹੁਣ ਬ ਬੱਚੇ ਫਿਰ ਬੱਚੇ ਫਿਰ ਬਾਹਰ ਦਾ ਮੰਗਦੇ ਨੇ ਹੁਣ ਦੇਖੋ ਬਾਹਰ ਦਾ ਕਿੰਨਾ ਗੰਦਾ ੳਇਲ ਯੂਜ ਕਰਦੇ ਨੇ।
ਹਾ ਬਿਲਕੁਲ।
ਹੁਣ ਬਾਹਰ ਬੜਾ ਹੀ ਜ਼ਿਆਦਾ ਨੁਕਸਾਨ ਏ ਆਪਾਂ ਬਿਲਕੁਲ ਵੀ ਸਾਡੇ ਘਰ ਬਾਹਰ ਦਾ ਕੁਛ ਵੀ ਨਹੀਂ ਆਉਂਦਾ ਹਾਲਾਂਕਿ ਪੈਕਟਸ ਵਗੈਰਾ ਯਾਂ ਪਾਪੜ ਵਗੈਰਾ ਹੁੰਦੇ ਨੇ। ਕੁਛ ਵੀ ਨਹੀਂ ਆਉਂਦਾ ਸਾਡੇ ਘਰ
ਹਾਂ ਬਸ ਉਸ- ਉਸ ਚੀਜ਼ ਦਾ ਤੇ ਸਾਰਾ ਨੁਕਸਾਨ ਹੈਗਾ ਫਾਸਟ- ਫੂਡ ਹੋ ਗਿਆ ਅੱਜ ਕੱਲ ਜਿਹੜਾ ਸਾਰਾ ਬਸ ਨਾਸ ਇ ਕੀਤਾ ਇਹਨਾਂ ਨੇ ਐ।
ਹਾਂ ਪੈਕਟਸ ਵਗੈਰਾ ਤੇ ਮੈਂ ਬਿਲਕੁਲ ਬੰਦ ਕੀਤੇ ਦੇ ਨੇ ਕਦੀ ਮੇਰੇ ਬੱਚ ਚੇ ਅੱਜ ਤੱਕ ਨਹੀਂ ਕਦੇ ਪੈਕੇਟਸ ਲੈ ਕੇ ਗਏ ਸਕੂਲੇ ਨਾ ਉਹਨਾਂ ਨੂੰ ਆਦਤ ਪਾਈਏ। ਹੋਏ ਨੇ ਚਲੋ ਦੁਕਾਨ ਤੋਂ ਪਾਪੜ ਲੈਓ ਬਿਲਕੁਲ ਵੀ ਨੀ ਪੈਕਟਸ ਉਹਨਾਂ ਨੇ ਖਾ ਕੇ ਕਿੰਨੇ ਵੇਖੇ ਹੋਣੇ ਜੇ ਕੈਵੇਂ ਜੇ ਹੁੰਦੇ ਨੇ।
ਨਹੀਂ- ਨਹੀਂ ਸਹੀ ਹੈਗਾ ਬਿਲਕੁਲ ਦੂਰੀ ਰੱਖੋ ਇਹਨਾਂ ਚੀਜ਼ਾਂ ਤੋਂ
ਹਾਂ ਬਿਲਕੁਲ ਇਹਨਾਂ ਦੀ ਹੈਲਥ ਲਈ ਦੇਖੋ ਅੱਜ ਕੱਲ ਹੈਲਥ ਇਸ਼ੂਜ ਕਿੰਨੇ ਹੋ ਰਹੀਆਂ ਨੇ।
ਬਸ ਅੱਜ ਕੱਲ ਪਤਾ ਕੀ ਚੱਕਰ ਹੈ ਜੋ ਵੀ ਚੀਜ਼ ਆ ਰਹੀ ਏ। ਸਾਰਾ ਮੈਦੇ ਦਾ ਈ ਐ ਬਣਾ ਸਭ ਕੁਛ ਉਸੀ ਚੀਜ਼ ਦਾ ਹੀ ਬਣ ਰਿਹਾ ਹਰ ਇੱਕ ਚੀਜ਼ ਉਸ ਚੀਜ਼ ਹਰ ਇਕ ਚੀਜ਼ ਯੂਜ ਹੋ ਰਿਹਾ ਉਹ ਨੁਕਸਾਨ ਹੈਗਾ ਸ਼ਰੀਰ ਵਾਸਤੇ
ਉਹੀ ਤੇ ਨਾ ਹੁਣ ਕਿੰਨਾ ਨੁਕਸਾਨ ਹੈ ਸਾਡੇ ਲਈ
ਹਾਂਜੀ
ਤੇ ਆਪਾਂ- ਆਪਾਂ ਨੀ ਸਮਝਾਂਗੇ ਤੇ ਫਿਰ ਸਾਡੇ ਬੱਚੇ ਤੇ ਖਾਣਗੇ ਹੀ ਨਾ ਫਿਰ
ਬਿਲਕੁਲ- ਬਿਲਕੁਲ -ਬਿਲਕੁਲ ਜੀ।
ਇੰਨਾ ਗੰਦਾ ਓਇਲ ਯੂਜ ਕਰਦੇ ਨੇ ਆਪਾਂ ਇੱਕ ਵਾਰ ਗਏ।
ਹਾਂ
ਸਪਰਿੰਗ ਰੋਲ ਖਾਏ ਨਿਰਾ ਤੇਲ ਉਹਦੇ ਵਿੱਚ ਤੇਲ ਨਾਲ ਨਿਚੜੇ ਹੋਏ।
ਓ ਉਹੀ ਤਾਂ ਕਹਿ ਰਿਹਾ ਜੋ ਵੀ ਖਾਣਾ ਐ।
ਬਾਦ ਤੇ ਹੁਣ ਆਪਾਂ ਜੇ ਬਰਗਰ ਵਗੈਰਾ ਪੀਜ਼ਾ ਅਸੀ ਘਰ ਬਣਾ ਨੇ ਆ ਬਾਰੋਂ ਕੋਈ ਚੀਜ਼ ਆਣੀ ਨੀ ਸਾਡੇ ਘਰ
ਮਤਲਬ ਪਤਾ ਕੀ ਚੀਜ਼ ਹੈਗੀ ਹੈ ਆਪਣੇ ਹੱਥ ਨਾਲ ਬਣਿਆ ਆਪਣੇ ਅੱਖਾਂ ਦੇ ਸਾਹਮਣੇ ਬਣਿਆ।
ਹਾਂਜੀ ਕੋਈ ਬਾਹਰ ਤੋਂ ਵੀ ਗੈੱਸਟ ਆਉਂਦੇ ਨੇ ਨਾ ਉਹ ਕਹਿੰਦੇ ਨੇ ਕਿ ਆਪਾਂ ਬਾਜ਼ਾਰ ਜਾ ਕੇ ਖਾ ਲੈਂਨੇ ਹਾਂ ਮੈਂ ਉਹ ਨੂੰ ਕਹਿਣੀ ਆ ਮੈਂ ਤੁਸੀਂ ਜੋ ਖਾਣਾ ਮੈਂ ਘਰ ਬਣਾ ਦਾਂਗੀ ਬਾਹਰ ਤੋਂ ਨੀ ਖਾਣਾ। ਤੁਸੀਂ ਖਾਣਾ ਤ
ਹਾਂ ਘਾਰ ਹੀ ਬਣਾ ਦੋ ਆਪਣੇ ਹੱਥ -ਆਪਣੇ ਹੱਥ ਨਾਲ ਬਣਿਆ ਸਾਫ਼- ਸੁਫ਼, ਸਾਫ਼- ਸੁਥਰਾ ਆਪਣੇ ਹੱਥ ਨਾਲ ਬਣਿਆ ਦਾ। ਤਾਂ ਸਾਨੂੰ ਪਤਾ ਨਾ ਅਸੀ ਕੀ- ਕੀ ਪਾਇਆ ਵਿਚ ਬਾਜ਼ਾਰ ਦਾ ਤਾਂ ਨਹੀਂ ਪਤਾ ਨਾ ਕੀ ਬਜ਼ਾਰ ਤਾਂ ਨਹੀਂ ਪਤਾ ਨਾ ਕੀ ਕੁਛ ਪਾ ਰਹੇ ਉਦੇ ਵਿੱਚ ਕੀ ਮਿਲਾ ਰਹੇ ਨੇ।
ਹਾਂਜੀ, ਉਹੀ ਤੇ ਨਾ ਹੁਨ ਸਾਨੂੰ ਤੇ ਕੁਛ ਵੀ ਨੀ ਪਤਾ ਕਿ ਕਿੰਨੇ ਟਾਈਮ ਦਾ ਯੂਜ ਕਰ ਰਹੇ ਨੇ?
ਹਾਂਜੀ
ਬਸ ਇਹ- ਇਹੀ ਕਿ ਹੁਣ ਦੇਖੋ ਜੇਹੜੇ ਪੁਰਾਣੇ ਲੋਕ ਸੀ। ਤੇ ਉਹ ਕਿੰਨਾ ਮਤਲਬ ਹਜੇ ਤੱਕ ਫਿੱਟ ਨੇ।
ਨਹੀਂ- ਨਹੀਂ ਪੁਰਾਣੇ ਟਾਈਮ 'ਚ ਏਹ ਚੀਜ਼ਾਂ ਨਹੀਂ ਹੁੰਦੀਆਂ ਸੀ। ਨਾ ਤੇ ਹੁਣ ਈ ਹੋਈਆਂ ਪੰਜ ਸੱਤ ਦਸ ਦਸ ਬਾਰਾਂ ਸਾਲ ਤੋਂ ਹੋਏ ਹੋਣਗੇ।
ਹਾਂ ਹੁਣ ਤੇ ਜਗ੍ਹਾ- ਜਗ੍ਹਾ ਤੇ ਕੋਈ ਮੋਮਸ ਬਣਾ ਰਿਹਾ। ਕੋਈ ਸਪਰਿੰਗ ਰੋਲ ਬਣਾ ਰਿਹਾ।
ਹਰ ਸੌ ਮੀਟਰ ਦੀ, ਸੌ ਮੀਟਰ ਦੂਰ ਜਾਓ ਕੋਈ ਨਾ ਕੋਈ ਫਾਸਟ ਫੂਡ ਦੀ ਦੁਕਾਨ ਹੈ ਹੀ ਹੈ।
ਹਾਂ, ਮਤਲਬ ਅੱਜ-ਕੱਲ ਕੋਈ ਕਿਸੇ ਨੂੰ ਬਿਜਨਸ ਨੀ ਮਿਲਦਾ ਤੇ ਉਹ ਫਾਸਟ ਫੂਡ ਦੀ ਦੁਕਾ ਦੁਕਾਨ ।
ਹਾਂਜੀ-ਹਾਂਜੀ।
। ਬਸ, ਬਾਕੀ ਵਧੀਆ ਨੀ ਐ, ਐ ਸਭ ਨਾ। ਇੰਨੇ ਇਸ਼ੂਜ ਹੋ ਰਹੇ ਨੇ ਅੱਜ-ਕੱਲ, ਇੰਨੀਆਂ ਬਿਮਾਰੀਆਂ ਲੱਗ ਰਿਯਾ ਛੋਟੇ-ਛੋਟੇ ਬੱਚਿਆਂ ਨੂੰ ਤੇ ਅਟੈਕ ਹੋ ਰੇ ਨੇ, ਇਸੀ ਕਰਕੇ ਤੇ ਹੋ ਰੇ ਨੇ। । ਬਾਕੀ ਵਧੀਆ, ਅਵੋਇਡ ਕਰੋ ਜਿੰਨਾ ਹੋ ਸਕੇ ਐ ਸਭ ਚੀਜ਼ਾਂ ਨੂ। ।
ਹਾਂ ਦੂਰ ਈ ਰੈਨਾ ਚਾਈਦਾ, ਬੋਤ ਨੁਕਸਾਨ ਹੈ ਐਨਾ ਚੀਜ਼ਾਂ ਦਾ।
ਬੋਹਤ ਜਾਦਾ ਨੁਕਸਾਨ ਏ।
ਹਾਂਜੀ।
। ਸਾਡੇ ਨਾਲ ਹੈਗੇ ਸੀ ਤੇ ਉਹ ਜਾਦਾ ਨਾ ਮਤਲਬ ਕੋਈ ਘਰ ਹੋਨਾਂ ਨੀ ਤੇ ਬਾਜ਼ਾਰ ਤੋਂ ਈ ਲੈ ਕੇ ਖਾ ਲੈਂਦੇ ਸੀ।
ਅੱਛਾ ਜੀ।
ਹੁਨ ਏਨੇ ਜਾਦਾ ਬਿਮਾਰ ਹੋਏ ਦੇ ਨੇ ਨਾ, ਬੋਹਤ ਜਾਦਾ। ਡੇਲੀ ਓਨਾਂ ਨੂੰ ਇੰਜੈਕਸ਼ਨ ਲੱਗ ਰੇਯਾ। । ਚਲੋ ਬਾਕੀ ਫੇਰ ਗੱਲ ਕਰਦੇ ਆਂ। ਓਕੇ ਜੀ, ਓਕੇ-ਓਕੇ, ਓਕੇ-ਓਕੇ ਬਾਏ। ।